ਹੈਲੋ।
ਹਾਂਜੀ, ਕੀ ਕਰ ਰਏ।
ਹੋਰ ਕੁਛ ਨਈ, ਬੈਠੀ ਦੀ ਸੀ, ਇੱਕ ਮਿੰਟ ਰੁਕੋ।
ਹਾਂਜੀ।
ਹੈਲੋ ਪਾਪਾ।
ਪੈਂਤੀ ਸੀਟਾਂ ਹੈਲੋ।
ਹਾਂਜੀ, ਹੋਰ ਖਾ ਲੀ ਰੋਟੀ।
ਨਈ-ਨਈ, ਖਾਣੀ ਆਂ ਹਜੇ।
ਹੂੰ, ਅੱਛਾ-ਅੱਛਾ, ਹੋਰ ਕੀ ਬਣਾਇਆ?
ਉਹੀਓ ਕੱਲ ਮੀਟ ਸੀਗਾ ਬਣਾਇਆ ਤੇ ਓਸ ਪਾ ਪਾ ਨੂੰ ਸ਼ਾਮੀ ਦੇ ਦੇੱਤਾ।
ਹੂੰ।
ਦੁਪੈੜੇ ਤੇ ਸਵੇਰੇ ਬਠੂਰੇੇ ਆਏ ਸੀ।
ਹੂੰ
ਹੁਣ ਦੇਖੋ ਕੀ ਬਣਦਾ?
ਅੱਛਾ ਅਸੀਂ ਵੀ ਹੁਣੇ ਮਾਰਕੀਟ ਗਏ ਸੀ ਉੱਥੋਂ ਈ ਖਾ ਪੀ ਕੇ ਆ ਗਏ ਦੋਨੋ ਭੈਣਾਂ।
ਅੱਛਾ ਆ ਗਏ ਓ ਵੀ
ਹੈਂ
ਤਾਡੀ ਸਿਸਟਰ ਵੀ ਆ ਗਏ।
ਗਈ, ਚਲੀ ਗੀ ਐ।
ਅੱਛਾ, ਅੱਛਾ।
ਹਾਂ ਹੋਰ ਸੁਣਾਓ?
ਹੋਰ ਵਧੀਆ। ਤੁਸੀ ਦਸੋ।
ਬਸ ਹੁਣ ਥੱਕ ਕੇ ਹੁਣ ਮਾਰਕੀਟ ਚੋ ਆਏ ਆ। ਜੋ ਸਮਾਨ ਰੈ ਗਿਆ ਸੀ ਮੈਂ ਕਿਆ ਥੋੜਾ ਬਹੁਤ ਫਟਾਫਟ ਲੈਣ ਆਨੀ ਆ।
ਅੱਛਾ
ਸਵੇਰੇ ਫੇਰ ਨਿਕਲਣਾ
ਹੂੰ
ਫਿਰ, ਫਿਰ ਜੋ ਵੀ ਹੋਏਗਾ ਉੱਥੇ ਫਿਰ ਮੈਂ ਜਦੋਂ ਆਏਗਾ ਫਿਰ ਮੈਂ ਤੁਆਨੂੰ ਪੁੱਛ ਲਾਂਗੀ ਨਾ।
ਹਾਂਜੀ ਹਾਂਜੀ
ਹਜੇ ਤੇ ਇੰਨੀ ਜਲਦੀ ਤੁਸੀਂ ਕੈ ਰੇ ਓ ਆਏਗਾ ਈ ਨੀ। ਬਾਕੀ ਪੇਮੈਂਟ ਵਗੈਰਾ ਹਜੇ ਤੇ ਹੋਈ ਨਈ ਕੋਈ ਮੈਸਿਜ ਨਈ ਮੈਂ ਤੇ ਬਾਰ ਬਾਰ ਬਾਰ ਰੀਫਰੈਸ਼ ਵੀ ਕਰਕੇ ਦੇਖਿਆ ਇੰਨੀ ਵਾਰ
ਓ ਆਪੇ ਵੱਧ ਜਾਂਦੇ ਐ। ਅ ਦੋ ਚਾਰ ਦਿਨ ਬਾਦ ਨਾ ਆਪੇ ਈ ਵੱਧ ਜਾਂਦੀ ਐ।
ਅੱਛਾ ਮਾਈ ਖ਼ਰਾਬ ਹੋਜੇਗਾ ਓ। ਹੋਰ
ਹੋਰ ਵਧੀਆ ਗਰਮੀ ਬਹੁਤ ਆ ਅਜਕਲ
ਹਾਂ ਗਰਮੀ ਏਨੀ ਹੋਈ ਪਈ ਬਾਰ ਏਨੀ ਹੁਮਸ ਹੋਈ ਪਈ।
ਤੂੰ ਐਨਕ ਲ ਪਾਨੀ ਆ ਨਾ ਓ ਹੋਰ ਪਸੀਨਾ ਆਉਂਦਾ ਆ।
ਹੂ ਤੁਆਡੀ ਅੱਛਾ ਆਈਸ ਵੀ ਵੀਕ ਨੇ।
ਹੂੰ
ਹ
ਅੱਜ ਕੱਲ੍ਹ ਜਾਦਾਤਰ ਹੁੰਦੀ ਸਭ ਦੀ।
ਹੂੰ ਫੋਨ ਆ ਗਿਆ ਨਾ ਇਸ ਲਈ ਹੂੰ।
ਹੂੰ ਨਿੱਕੇ-ਨਿੱਕੇ ਬੱਚਿਆਂ ਨੂੰ ਵੀ ਲੱਗੇ ਦੇ ਨੇ।
ਹਾਂਜੀ।
ਪਰ ਬਹੁਤ ਵਕਤ ਐ ਇਦਾ ਬਹੁਤ ਜੇ ਪੜ੍ਹਾਈ ਕਰੋ ਹੋਰ ਵੱਧਦਾ ਜਾਂਦਾ ਫੇਰ
ਮੈਂ ਤਾਂ। ਮੈਂ ਤਾਂ ਪਤਾ ਨੀ ਕਿੰਨੇ ਸਾਲ ਨੀ ਦੱਸਿਆ ਸੀ ਘਰ ਪਰ ਪੰਜ ਛੇ ਸਾਲ ਨੀ ਦੱਸਿਆ ਸੀ ਮੈ ਘਰ।
ਹਾਂ ਹੂੰ
ਜਦ ਚੈੱਕ ਕਰਵਾਈਆਂ ਤੇ ਨੰਬਰ ਬੜਾ ਵਧੀਆ ਦਾ ਸੀ ਮੇਰਾ ਡਾਕਟਰ ਬੋਲਿਆ ਫ਼ੇਰ ਮੰਮੀ ਨੂੰ।
ਹਾਂ, ਫੇਰ ਚੱਕਰ ਆਂਦੇ ਨੇ ਨਾ ਏਦੇ ਦਿਮਾਗ ਵੀ ਵੀਕ ਹੁੰਦਾ ਐ ਜੇ ਅਸੀਂ ਅੱਖ ਤੇ ਜਿਵੇਂ ਜੋੋਰ ਲਗਾ ਕੇ ਜਿਵੇਂ ਵੇਖ ਰਏ ਪੜ੍ਹਾਈ। ਕਰ ਰੇਆ, ਤੇ ਫੇਰ ਓਦੇ ਨਾਲ ਦਿਮਾਗ ਵੀ ਹੂ ਹੁਨ ਮੈਨੂੰ ਵੀ ਨਾ ਆਪਨਾ ਲੱਗਦੈ। ਕੇਓਕਿ ਮੈਨੂੰ ਨਾ ਵੇਖਦੇ, ਵੇਖਦੇ ਨਾ ਕਈ ਵਾਰ ਅੱਖਾਂ ਅੱਗੇ ਨਾਂ ਅੰਧੇਰਾ ਆ ਜਾਂਦਾ ਐ, ਧੁੰਦਲਾਪਨ ਆ ਜਾਂਦਾ ਐ ਸਿਰ ਘੁੰਮ ਜਾਂਦਾ ਐ। ਮੈਨੂੰ ਲੱਗ ਰੈਆ ਹੋਨ ਮਨੀ ਜਵਾਬ ਦੇ ਗਈਏ ਐਨਾ ਘਰ, ਅੱਛਾ। ਵੀਕਨੈਸ ਤੇ ਹੈਗੀ ਏ। ਵੀਕਨੈਸ ਤੇ ਹੈਗੀ ਐ ਪਰ ਮੈਂ ਕਿਉਂਕਿ ਪਿੱਛੇ ਕਾਫੀ ਬਿਮਾਰ ਰਈ ਆ ਤਿੰਨ ਚਾਰ ਮੀਨੇ ਹਾਂ ਉਹ ਤੇ ਮੇਰੀ ਦਵਾਈ ਹੁਣ ਮੰਮੀ ਨੇ ਉੱਥੇ ਚਲਾਈ ਸੀ।
ਨਜ਼ਰ ਦਾ ਓਦੋਂ ਪਤਾ ਲੱਗਦੈ ਜਦ ਅੱਖਾਂ ਅ ਅੱਖਾਂ ਵੱਲੋਂ ਸੇਰ ਦਰਦ ਕਰਦਾ ਯਾ ਸਾਈਡਾਂ ਤੋ। ਤੋਂ, ਓਦੋ ਪਤਾ ਅੱਖਾਂ ਦਾ ਤਾਂ ਖ਼ਰਾਬ
ਅੱਖਾਂ ਵੀ ਦੁੱਖਦੀਆ ਨੇ ਬੋਤ, ਪਰ ਹੋਨ ਪਤਾ ਨੀ ਹੋਨ ਕੀ ਰੀਜ਼ਨ ਏ। ਬਾਕੀ ਮੈਂ ਕੇੜਾ ਹੋਨ ਪੜ੍ਹਾਈਆਂ ਕਰਦੀ ਪੀਏ।
ਏ ਤਾਂ ਹੈ। ਮੈਨੂੰ ਵੀ ਏਦਾਂ ਆਂਦੇ ਹੁੰਦੇ ਸੀ ਨਾ ਏਦਾ, ਅਚਾਨਕ ਉੱਠਨਾ ਗਰਮੀਆਂ ਦੇ ਵਿੱਚ ਮੈਨੂੰ ਅੱਖਾਂ ਸਾਮਣੇ ਨੇ ਨੇਰਾ ਆ ਜਾਣਾ, ਤਾਂ ਓ ਵੀਕਨੈਸ ਸੀਗੀ, ਡੋਕਟਰ ਨੇ ਦੱਸੇਆ ਸੀ ਨਾ।
ਹੂੰ, ਮੈਨੂੰ ਵੀ ਐਵੇਂ ਹੁੰਦਾ ਮੈ ਨਾ ਪਿੱਛੇ ਤਿੰਨ-ਚਾਰ ਮੀਨੇ ਬਿਮਾਰ ਰਈ ਕਰਕੇ ਮੇਰਾ ਬਲੱਡ ਓਰ ਵੇਟ ਬੋਤ ਗਿਰੇਆ
ਅੱਛਾ-ਅੱਛਾ।
ਤੇ ਓ ਵੀ ਮੈਨੂੰ ਐਥੇ ਆ ਕੇ ਪਤਾ ਲੱਗੇਆ। ਕੈਂਦੀ, ਕੱਲ ਮੇਰੋ ਕੋ ਦਿੱਲੀ ਨੀ ਜਾਨਾ।
ਹੂੰ, ਤਾਈਓ ਸੁਕੂਲ ਜਾਨਾ ਪੈਨਾ ਐ।
ਹਾਂ, ਬਸ ਓਈ ਹੋ ਰੇਆ ਨਾ ਹੋਨ, ਅੱਛਾ ਠੀਕ ਐ, ਠੀਕ ਐ ਨਾ ਜਾਨਾ
ਹੂੰ।
ਮੁੱਝੇ ਨਾਨੀ ਹਾਊਸ ਈ ਰੈਨੈ।
ਹੂੰ।
ਪਾਪਾ, ਪਾਪਾ ਕੈਂਦੇ ਮੈਂ ਫੇਰ ਕੱਲਾ ਰਵਾਂਗਾ ਓਥੇ? ਪਾਪਾ ਦਾ ਦਿਲ ਨੀ ਲੱਗੇਗਾ ਨਾ। ਹੈਨਾ।
ਹਾਂ।
ਪਾਪਾ ਨੇ ਓਫਿਸ ਵੀ ਤੇ ਜਾਨੈ ਫੇਰ। ਠੀਕ ਏ, ਚੁੱਪ ਹੋਜਾ ਐਨੇ ਤੇ ਕੱਲ ਬੜਾ ਰੋਨਾ ਏ। ਏਸ ਵਾਰਾਂ ਦਾ ਬੋਧ ਹੋ ਗੇਆ ਕੇਓਕਿ ਏ ਸਬ ਪੂਰੀ ਓ ਸਮਝ। ਪੈ ਗੀਏ ਨਾ ਓਨੂੰ
ਹੂੰ।
ਐਸਾ ਬੜਾ ਗਾੱਲ ਨੀ ਕਰਨ ਦੇ ਰੀ ਹੁਣ ਰੋਂਦੀ ਪੀਏ। ਮੈਨੂੰ ਪਤਾ ਹੋਨ ਤੇਆਰੀਆਂ ਕਰ ਰਈ ਏ ਮਾਂ, ਪੈਕਿੰਗਾਂ ਕਰਦੀ ਪੀ ਏ ਤੇ ਹੋਨ ਜਾਣ ਦਾ ਮੰਮੀ ਵੀ ਰੋਂਦੀ ਪੀ ਦੂਪੈਰ ਦੀ।
ਹੂੰ।
ਕੇਉਂਕਿ ਮੰਮੀ ਏਸ ਵਾਰ ਮੈਂ ਬੋਤ ਜਾਦਾ ਰੁਕੀ ਆ ਨਾ। ਪੱਚੀ ਦਿਨ ਹੋ ਗੇਆ ਸੀ ਮੈਨੂੰ। ਤੇ ਮੰਮੀ ਦਾ ਵੀ ਏਸ ਵਾਰ ਮੰਮੀ ਨੂੰ ਵੀ ਸੋਨ ਵੀ ਨੀ ਹੈਗਾ ਨਾਲੇ, ਮੰਮੀ ਪਾਪਾ ਫੇਰ ਕੱਲੇ ਹੋ ਜਾਂਦੇ ਨੇ ਪਾਪਾ, ਪਾਪਾ ਘਾਰ ਆਦਮੀ ਕਿੱਥੇ ਘਾਰ ਬੇਦੇ ਨੇ, ਮੰਮੀ ਕੱਲੀ ਹੋ ਜਾਂਦੀ ਸਾਰਾ ਦਿਨ ਕੱਲੀ
ਏ ਤਾਂ ਹੈ, ਕੱਲੇ ਮਾਨ ਵੀ ਨੀ ਲੱਗਦਾ।
ਹੋਰ ਕੀ, ਤਾਂਹੀ ਤੇ ਮੈਂ ਮੰਮੀ ਦੀ ਐ, ਸ਼ੁਰੂ ਕਰਵਾਈ ਐ ਮੈਂ ਕੇਆ ਮੰਮੀ ਤੁਸੀ ਵ ਕਿਸੇ ਨਾ ਕਿਸੇ ਨਾਲ ਗਾੱਲ ਕਰਦੇ ਰੋਗੇ, ਵੀ ਸਵੇਰੇ ਸਵੇਰੇ ਮੰਮੀ ਜੋਬ ਤੇ ਹੋਨਗੇ। ਆ ਕੇ ਮੈਂ ਕੇਆ ਤੁਸੀਂ ਥੋੜਾ ਬੋਤ ਕੰਮ ਕਾਰਕੇ ਆਪਣਾ ਦੋ ਬੰਦੇਆਂ ਦਾ ਕਿੰਨਾ ਕਾੰਮ ਹੁੰਦਾ ਮੈਂ ਕੇਆ ਜੇ ਤੁਸੀਂ ਆਪਨਾ ਲੱਗੇ ਯਾ ਨਾ ਕਰਨਾ ਥੋੜਾ ਦਿਲ ਲੱਗੇਆ ਰੈਂਦਾ ਹੈਗਾ ਹੋਰ ਵੀ।
ਹੂੰ। ਹਾਂਜੀ। ਇਹ ਤੇ ਤੁਹਾਡਾ ਭਰਾ ਕਦੋਂ ਆਏਗਾ ਹੁਣ ਵਾਪਸ?
ਉਹ ਤੇ, ਪਤਾ ਨੀ ਹਜੇ ਕਦੋਂ ਆਏਗਾ ਹਜੇ ਤੇ, ਤਿੰਨ ਸਾਲ ਦਾ ਹੀ ਹੈਗਾ, ਤਿੰਨ ਸਾਲ ਦਾ ਹੋਣ ਲੱਗਿਆ ਨਾ, ਹਾਂ। ਹੁਣ ਤੇ ਅਪ੍ਰੈਲ, ਮਈ, ਅਪ੍ਰੈਲ ਵਿੱਚ ਗਿਆ, ਮਤਲਬ ਮਾਰਚ ਅਪ੍ਰੈਲ ਵਿੱਚ ਤੇ ਹੁਣ ਉਹ ਆਏਗਾ ਤਿੰਨ ਸਾਲ ਬਾਅਦ,
ਤਿੰਨ ਸਾਲ ਦਾ ਲਗਾਆ ਏ ਨਾ।
ਅੱਛਾ-ਅੱਛਾ ਰੀਨਿਊ ਕੀਤਾ ਹੋਨਾ ਵੀਜ਼ਾ।
ਹਾਂ ਓ ਵਿੱਚ ਨਾ ਕੋਈ ਮਿਸਟੇਕ ਸੀ ਨਾ। ਉਹਦੇ ਕਰਕੇ ਉਹਨੂੰ ਹੱਥ ਠੀਕ ਕਰਾਉਣਾ ਆਉਣਾ ਪਿਆ, ਸੀ, ਪਰ ਤੇ ਹੁਣ ਜਿਹੜਾ ਪਾਇਆ ਉਹ ਨੇ, ਹੈਵੀ ਵੀਜ਼ਾ ਪਾਇਆ ਜਿਹਦੇ ਕਰਕੇ ਹੁਣ ਉਹ ਤਿੰਨ ਸਾਲ ਬਾਅਦ ਹੀ ਆ ਸਕਦਾ ਹੈ।
ਅੱਛਾ, ਅਤੇ ਉਹ ਰਸ਼ੀਆ ਯੂਰਪ ਦੇ ਵਿੱਚ ਨਹੀਂ ਸੀਗਾ?
ਨਹੀਂ ਰਸ਼ੀਆ ਹੈਗਾ ਰੂਸ
ਅੱਛਾ, ਅੱਛਾ।
ਰੂਸ
ਮੈਂ ਯੂਰੋਪ ਦਾ ਸਮਝੀ ਬੈਠੀ,
ਨਹੀਂ ਰਸ਼ੀਆ ਰੂਸ ਹੈਗਾ, ਮੋਸਕੋ ਮੋਸਕੋ ਹੂੰ, ਰੂਸ ਕੰਟਰੀ ਹੈਗੀ ਹੈ ਜਿਹੜੀ ਐ, ਆਉਂਦਾ ਨਹੀਂ ਸੀ, ਰੂਸ ਮੈ ਰੂਸ ਕੀ ਲੜਾਈ। ਪਤਾ ਨੀ ਕਿਹੜੇ, ਕਿਹੜੇ ਬ੍ਰਿਟੇਨ ਰੂਸ
ਆਉਂਦਾ ਸੀ।
ਹੂੰ, ਤੇ ਮੈਨੂੰ ਕਿੰਨਾ ਵਿਆਹ ਤੋ ਬਾਦ ਬੰਦਾ ਹੋ, ਜਾਂਦਾ। ਮੈਨੂੰ ਕਦੇ ਮੈਨੂੰ ਛੱਡ ਕੇ ਜਾਂਣ ਦਾ ਦਿਲ ਨੀ ਕਰਦਾ ਪਿਆ। ਕਹਿੰਦੇ ਪੈਕਿੰਗ ਕਰ ਲੈ ਮੇਰਾ ਪੈਕਿੰਗ ਕਰਨ ਦਾ ਦਿਲ ਨੀ ਕਰਦਾ ਪਿਆ। ਅੰਦਰੋਂ ਦੀ ਨਾ ਇੱਕ ਦਿਲ ਨੂੰ ਕੁਛ ਹੁੰਦਾ ਪਹਿਲੇ ਵੀ, ਅਜੀਬ ਜਾ ਹੋਰ ਰਿਹਾ।
ਤੁਸੀਂ ਇਸ ਵਰੀ ਮਹੀਨਾ ਰਹੇ ਆ ਨਾ ਇਸੇ ਲਈ,
ਹਾਂ, ਨੀ ਉੱਥੇ ਨਾ ਪਤਾ ਕੀ ਆ। ਕੱਲੇ ਕੱਲੇ ਜੇ, ਕੇ ਨਾ ਫਲੋਰਾਂ ਚੋ, ਦਿਲ ਨੀ ਲੱਗਦਾ ਇੰਨਾ। ਮਤਲਬ ਮੈਨੂੰ ਥੋੜੇ ਵੀ ਮਨ ਸੈਟ ਹੋ ਜਾਂਦੀ ਹਾਂ ਪਰ ਥੋੜ੍ਹਾ ਟਾਈਮ ਲੱਗਦਾ ਹੈ, ਇੱਥੋਂ ਦੀ ਜਾ, ਕੇ ਥੋੜਾ ਟਾਈਮ ਲੱਗਦਾ ਹੈ। ਚਲੋ ਹੋ ਜਾਏਗਾ ਹੋਲੀ-ਹੋਲੀ ਤੁਹਾਨੂੰ ਫੋਨ ਕਰ ਲਾ ਕਰਾਂਗੀ ਆ।
ਹੋਰ-ਹੋਰ, ਕਰ ਲਿਆ ਕਰੋ। ਮੈਂ ਵੀ ਬਾਰਾਂ ਵਜੇ ਤੋਂ ਬਾਅਦ ਫਰੀ ਹੀ ਹੁੰਣੀ ਹਾਂ।
ਹਾਂ ਚਲੋ, ਨਿਊ ਫਰੈਂਡਸ ਬਣਗੇ ਹੁਣ ਤੇ ਫੋਨ ਤੇ,
ਮੈਨੂੰ ਤੇ ਜਿਸਲੇ ਮਰਜ਼ੀ ਕਾਲ ਕਰੋ ਮੈਂ, ਟਾਈਮ ਵੀ ਫ੍ਰੀ ਹੁੰ ਜਿਸ ਫੋਨ ਕਰੂੰਗੇ ਕਿਉਕਿ ਪੜ੍ਹਾਈ ਫੇਰ ਕਰਦੀ ਨੀ ਵੀ ਮੈ ਹੁਣ
ਹਾਂ
ਤਾਂ ਮੇਕਅਪ ਦਾ ਪਾਪਾ ਕਹਿਦੇ ਰੁਕ ਜਾ ਹਜੇ ਪੈਸੇ ਕਰਕੇ ਥੋੜ੍ਹਾ
ਹੂੰ, ਹਾਂ ਪਰ ਮੇਕਅਪ ਵਾਸਤੇ ਕਾਫੀ ਮਹਿਗਾ ਕੋਰਸ ਹੁੰਦਾ ਉਹਦੇ ਵੀ ਅਹ ਦੋ ਤਿਨ ਉਹਦੇ ਵਿਚ ਦੇਣਾ ਹੁੰਦੇ ਨੇ, ਪੈਸੇ ਫਿਰ ਹਨਾ
ਨਹੀ-ਨਹੀ,
ਤਿਨ ਇਨ ਸਰੈ ਜਾਂ ਫਿਰ ਇਕਠੇ ਹੀ,
ਅ ਇਹ ਤਾਂ ਕਿਸ਼ਤਾ ਤੇ ਆ।
ਅਛਾ ਹਾਂ ਉਹੀ ਦੋ ਤਿਨ ਮਨਾਉਦੇ ਨੇ ਜ਼ਿਆਦਾਤਰ ਤੇ ਇੰਸਟੋਲਮੈਂਟ
ਹਾਂਜੀ-ਹਾਂਜੀ ਅਹ ਚਾਰ ਕਿਸ਼ਤਾ ਕਿਹਾ ਇਹਨਾ ਨੇ ਸਾਨੂੰ ਕਹਿਦੇ ਪਰ ਮੈਂ ਪਾਪਾ ਨੂੰ ਕਿਹਾ ਕਿ ਅਗਰ ਤੁਸੀ ਜ਼ਿਆਦਾ ਪੈਸੇ ਦਓਗੇ, ਤਾਂ ਤੁਹਾਡੀ ਕਿਸ਼ਤ ਘੱਟ ਬਨੇਗੀ
ਤਾਂ ਫੇਰ ਪਾਪਾ ਕਹਿ ਰਹੇ ਸੀ, ਵੀਹ ਹਜ਼ਾਰ ਦੇਣਾ ਪਰ ਤਾਂ ਵੀ ਇਕ ਮਹੀਨੇ ਦੀ ਬਾਰਾਂ ਹਜ਼ਾਰ ਪੰਜ ਸੌ ਬਣ ਰਹੀ ਸੀ। ਅਤੇ
ਤੇ ਉਹ ਫੇਰ ਕੱਢਣੇ ਔਖੇ ਆ
ਹਾਂਜੀ, ਚਲੋ ਸਹੀ ਹੈ, ਬਾਈ ਹਰ ਚੀਜ਼ ਕੁੜੀਆਂ ਨੂੰ ਆਉਣੀ ਚਾਹੀਦੀ ਹੈ, ਆਪਣੇ ਪੈਰਾਂ ਤੇ ਸਟੈਂਡ ਹੋਵੋ।
ਹੂੰ,
ਬਹੁਤ ਔਖਾ ਹੈ ਬਾਈ ਅਜ ਮਤਲਬ ਕਿ ਜਿਨਾ ਮਰਜ਼ੀ ਹੋਏ ਨਾ ਅਗੇ ਜਾ ਕੇ ਪਤਾ ਕੀ ਸੁਣਨ ਨੂੰ ਮਿਲਦਾ ਕਿ ਨਾ ਮੇ ਤੂੰ ਤੇਰਾ ਕਰ ਨੀ ਹੈਗਾ ਇਹੀ ਔ ਸੁਣਨ ਨੂੰ ਹੀ ਮਿਲਦਾ ਹੈ। ਜਿਥੇ ਮਰਜ਼ੀ ਚਲੋ ਕੁੜੀਆਂ ਨੂੰ ਹੀ ਸੁਣਨ ਮਿਲਦਾ ਮੈਨੂੰ, ਮੈਨੂੰ ਵੀ ਇਨੀ ਵਾਰੀ ਜੋ ਦੋ ਤਿਨ ਵਾਰਿਆਂ ਮੈ ਬੋਲਿਆ ਗਿਆ ਨਾ, ਮੈਨੂੰ ਸਚੀ ਮੈ ਇਨਾ ਰੋਂਦੀ ਸੀ ਮੰਮੀ ਕਿ ਮੇਰਾ ਘਰ ਨੇ ਮੰਮੀ ਕਹਿਦੀ, ਕਿ ਉਹ ਤੇਰਾ ਇਹ ਘਰ ਹੈਗਾ, ਜਿਵੇ ਸੱਸ ਸਹਰੇ ਜਿਵੇ ਬੋਲ ਦਿਦੇ ਨੇ ਤੇਰਾ ਘਰ ਨੀ ਹੈਗਾ, ਤੂੰ ਨਿਕਲ ਜਾ ਮਤਲਬ ਐਵੇ ਜਿਵੇ ਕਿਸੇ ਵੀ ਗਲ ਵਿਚ ਬੋਲ ਹੀ ਦਿਦੇ ਨੇ ਜਿਵੇ
ਇਹ ਤਾਂ ਹੈ, ਤਾਂ ਹੀ ਮੈ ਕੁਛ ਬਣ ਕੇ ਹੀ ਕਰ ਵਿਆਹ ਕਰਾਂਗੀ, ਮੇਰੇ ਘਰਦੇ ਕਹਿ ਦਿੰਦੇ ਆ, ਨਾ ਕਈ ਵਾਰ ਵੀ ਤੇਰਾ ਵਿਆਹ ਕਰਾ ਦਾਂਗੇ ਮੁੰਡਾ ਲਭਣਾ ਤੇਰਾ ਮੈਂ ਕਿਹਾ ਰਹਿਣ ਦੋ, ਮੈਂ ਕਿਹਾ ਨਹੀ-ਨਹੀ ਮੈ ਖੁੱਦ ਹੀ ਕਹਿ ਦਿਨੀ ਹਾਂ
ਹਾਂ,
ਕੀ ਨਹੀ ਹਜੇ ਨਹੀ ਬਿਲਕੁਲ ਵੀ
ਬਹੁਤ-ਬਹੁਤ, ਅਲਗ-ਅਲਗ ਤਰਾ ਦੇ ਬੈਠੇ-ਬੈਠੇ ਹੋਏ, ਨੇ ਉਹ ਜਿਵੇ ਪਹਿਲੇ ਹੁਦਾ ਸੀ ਨਾ
ਉਹ ਤਾਂ ਬਹੁਤ ਅਗਰ ਕਿਸਮਤ ਚੰਗੀ ਹੋਏ ਨਾ, ਤਾਂ ਵਧੀਆ ਮੀਲਦੀ
ਹਾਂ ਜਿਵੇ ਪਹਿਲੇ ਹੁਦੇ ਸੀ ਨਾ ਬਦੇ ਕਿ ਬਈ ਅੱਗ ਲਾ ਕੇ ਫੂਕ ਦਿਦੇ ਸੀਗੇ, ਵੋ ਅੱਜ-ਕਲ ਪਤਾ ਕਿਵੇ ਬੰਦੇ ਨੇ ਮੈਂਟਲੀ ਟੋਰਚਰ ਕਰਦੇ ਨੇ ਜਿਵੇ ਕਿ ਮੈਨੂੰ ਕੀਤਾ ਗਿਆ, ਮੈਟਲੀ ਟੋਰਚਰ ਕਰਨਗੇ ਮੈਟ ਲੀ ਦਿਮਾਗ ਤੁਹਾਡੇ ਦਿਮਾਗ ਨੂੰ ਘੁਮਾਉਣਗੇ ਕਿ ਬਈ ਇਹ ਬੰਦਾ ਦਿਮਾਗੀ ਤੌਰ ਤੇ ਬਿਮਾਰ ਹੋਜੇ ਮੈ ਇਸ ਕਰਕੇ ਇਨੀ ਬਿਮਾਰ ਹੋ ਗਈ ਸੀ
ਅੱਛਾ-ਅੱਛਾ,
ਮੈਂ ਦਿਮਾਗੀ ਤੌਰ ਤੇ ਨਾ ਡਿਪਰੈਸ਼ਨ ਹੀ ਚਲੀ ਗਈ ਸੀ, ਬਹੁਤ ਜ਼ਿਆਦਾ ਮਤਲਬ ਘਰ 'ਚ ਕਲੇਸਨ ਐਨੇ
ਫਿਰ ਮੈ ਕਰਾਂ ਤੁਹਾਨੂੰ ਦੂਸਰੀ ਕੋਲ ਇਹ ਖ਼ਤਮ ਹੋ ਗਿਆ, ਟਾਈਮ ਹਾਂਜੀ
ਕਰ, ਹਾਂ